ਹੈਲੋ -ਹੈਲੋ,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
ਹਾਂਜੀ ਕੀ ਹਾਲ ਚਾਲ ਹੈ?
ਵਧੀਆ ਹੋਰ
ਠੀਕ, ਬਸ ਮੈਂ ਵਧੀਆ ਕੀ ਕਰ ਰਹੇ ਸੀ?
ਬਸ ਕੁਛ ਨੀ, ਬੈਠੇ ਦੇ ਆਂ ਬੱਚਿਆਂ ਨਾਲ। ਬੱਚਿਆਂ ਨੇ ਤੇ ਤੰਗ ਕੀਤਾ ਦੈ, ਫੋਨ ਈ ਨੀ ਛੋੜਦੇ ਸਾਰਾ-ਸਾਰਾ ਦਿਨ।
ਫੋਨ! ਓ ਹੋ, ਐ ਤੇ ਸਭ ਦੇ ਘਰਾਂ ਦੀ ਕਹਾਣੀ ਜੇ ਫੋਨ।
ਹੁਣ ਵੀ ਫੋਨ ਲੈ ਕੇ ਬੈਠੇ ਦੇ ਨੇ, ਤੁਆਡਾ ਫੋਨ ਆਇਆ ਤੇ ਮੈਨੂੰ ਦਿੱਤਾ ਨੇ।
ਫੋਨ ਨੇ ਤੇ ਬੁਰਾ ਹਾਲ ਕੀਤਾ ਦਾ ਹਰ ਇੱਕ ਘਰ ਦਾ, ਹਰ ਬੱਚੇ ਦਾ।
ਕੀ ਕਰਾਂ ਮੈਂ ਦੱਸੋ, ਬੜਾ ਤੰਗ ਕਰਦੇ ਨੇ ਬੱਚੇ। ਸਾਰਾ ਦਿਨ ਫੋਨ ਵੇਖਦੇ ਰੈਂਦੇ ਨੇ।
ਨੀਆਂ ਬਟ ਬੱਚੇ ਆਪਣੀ ਲਾਈਫ ਖਰਾਬ ਕਰਦੇ ਪਏ ਨੇ ਛੋਟੇ ਕੀ, ਵੱਡੇ ਕੀ ਸਭ।
ਡਰ ਲੱਗਿਆ ਰੈਂਦੈ ਮੈਨੂੰ, ਪਤਾ ਕੀ ਫੋਨ ਇਚ ਚਸ਼ਮਾ ਨਾ ਲੱਗ ਜੇ।
ਹਾਂ ਲੱਗਦੇ-ਲੱਗ ਰੇ ਅੱਜ-ਕੱਲ੍ਹ ਸਾਰੇ ਬੱਚਿਆਂ ਨੂੰ, ਮੇਰੇ ਦੋਨੋ ਬੱਚਿਆਂ ਨੂੰ ਲੱਗਿਆ ਹੋਐ।
ਸਾਰਾ ਦਿਨ ਫੋਨ ਵੇਖਦੇ ਨੇ ਫਿਰ ਸਿਰ ਪੀੜ ਹੋ ਜਾਂਦੈ ਏਨਾਂ ਦਾ।
ਤਾਂ ਆਈ ਸੈਡ ਵੀਕ ਹੋ ਰੀ ਐ ਬੱਚਿਆਂ ਦੀ, ਮੈਨ -ਟਲੀ ਡਿਸਟਰਬ ਵੀ ਹੋ ਰੇ ਨੇ ਬੱਚੇ, ਗ਼ਲਤ-ਗਲਤ ਗੱਲਾਂ ਵੀ ਸਿੱਖਦੇ ਨੇ ਬੱਚੇ। ਚੋ-ਸ਼ੋਰਟ ਵੀਡੀਓ ਦੇਖਦੇ ਰੈਂਦੇ ਨੇ, ਓਦੇ'ਚ ਜੋ ਦੇਖਦੇ ਨੇ ਓਹੀ ਸਿੱਖਦੇ ਨੇ।
ਬਸ ਐਈਯੋ ਤੇ ਗ਼ਲਤ ਸਿੱਖਦੇ ਨੇ।
ਐ ਤੇ ਘਰ ਦੀ ਪਰੇਸ਼ਾਨੀ ਹੋ ਗਈ ਅੱਜ-ਕੱਲ ਫੋਨ ਤੇ। ਵੈਸੇ ਗੌਰਰਮੈਂਟ ਨੂੰ ਬੈਨ ਲਾਣਾ ਚਾਈਦੈ। ਮੈਂ ਸੁਣਿਐ ਫੋਰਨ 'ਚ ਸੋਲਾਂ ਸਾਲ ਚੱਕ ਦੇ ਛੋਟੇ ਬੱਚੇ ਨ ਬੈਨ ਏ ਫ਼ੋਨ। ਇੰਡੀਆ ਚ ਵੀ ਹੁਣ, ਹਾਂ ਸੁਣਿਆ ਸੀ ਪੋਸਟ ਆਈ ਸੀ ਇਕ ਪਿੱਛੇ। ਕਿ ਫੋਰਨ 'ਚ ਸੋਲਾਂ ਸਾਲ ਤੱਕ ਤੇ ਘੱਟ ਬੱਚਿਆਂ ਨੰ-ਵਾਸਤੇ ਫੋਨ ਬੈਨ, ਇੰਡੀਆ ਚ ਵੀ ਹੋਣਾ ਚਾਹੀਦਾ। ਹੁੰਦਾ ਈ ਨੀਂ, ਸਾਡੇ ਟੈਮ ਫੋਨ ਨੀਂ ਸੀ ਹੁੰਦੇ।
ਸਾਨੂੰ ਤੇ ਅ-ਯ-ਅ-ਵਿਆਹ ਤੋਂ ਬਾਦ ਹੀ ਫੋਨ ਮਿਲੇ ਨੇ, ਕਦੀ ਅਸੀਂ ਫੋਨ ਲਿੱਤਾ ਈ ਨੀ।
ਪੈਲੇ ਹੁੰਦੇ ਈ ਨੀ ਸੀ, ਲੈਂਡਲਾਈਨ ਹੁੰਦੇ ਸੀ, ਤੇ ਲੈਂਡਲਾਈਨ ਤੇ ਓ ਵੀ ਕਿਸੇ ਤੀਸਰੇ-ਚੌਥੇ ਘਰ ਜਾ ਕੇ ਸੁਣਨਾ ਫੋਨ ਜਾ ਕੇ। ਤੇ ਆਪਣੇ ਘਰਾਂ ਚ ਵੀ ਨੀਂ ਸੀ ਹੁੰਦੇ। ਹੁਣ ਤੇ ਜਣੇ-ਖਣੇ ਇੱਕ- ਇਕ ਘਰ 'ਚ ਚ ਜਿੰਨੇ-ਜਿੰਨੇ ਬੰਦੇ ਉਂਨੇ ਈ ਫੋਨ ਨੇ।
ਹੋਰ ਅੱਜ-ਕੱਲ੍ਹ ਫੋਨਾਂ ਤੇ ਈ ਕੰਮ ਆਣ ਲੱਗ ਗਿਆ। ਪਲੇ ਸਕੂਲ ਪਾਓ ਬੱਚਿਆਂ ਨੂੰ
ਬਸ ਏ ਕੁਛ-ਕੁਛ ਨਾ ਫੋਨ ਸਕੂਲਾਂ ਵਾਲਿਆਂ ਨੇ ਵੀ ਬੜਾ ਮਤਲਬ ਕਰਤਾ ਕਿ ਵੀ ਹਰ ਕੰਮ ਤੁਸੀਂ ਫੋਨ ਤੇ, ਹਰ ਕੰਮ ਤੁਸੀਂ ਪਹੁੰ ਚਲੋ ਛੋਟੇ ਬੱਚੇ ਦਾ ਕੰਮ ਤੇ ਪੇਰੈਂਟਸ ਨੇ ਦੇਖਣਾ ਹੁੰਦੈ, ਲੇਕਿਨ ਵੱਡਿਆਂ ਕੰਮ ਜਾਂਦਾ ਵੀ ਕੰਮ ਫੋਨ ਤੇ, ਅੱਜ ਕੱਲ ਤੇ ਸਾਡੇ ਬੱਚਿਆਂ ਦੀ ਤੇ ਲੀਵ ਵੀ ਫੋਨ ਤੇ ਜਾਂਦੀ ਏ। ਲੀਵ ਵੀ, ਅਟੈਂਡੈਂਸ ਵੀ ਫੋਨ ਤੇ ਆ ਰੀ ਏ।
ਆਜਾ।
ਅਟੈਂਡੈਂਸ ਅੱਜ ਅਗਰ ਬੱਚੇ ਦੀ ਲੀਵ ਭੇਜਣੀ ਹੋਵੇ ਅਸੀਂ ਫੀ ਅੱਜ ਮੇਰਾ ਬੱਚਾ ਛੁੱਟੀ ਕਰਨ ਗਿਆ ਨੀ? ਤੇ ਲੀਵ ਫੋਨ ਤੇ ਭੇਜੀਏ। ਓ ਵੀ ਐਪਸ, ਓ ਵੀ ਅ-ਅ-ਹਾਂ ਓ ਵੀ ਐਕਸੈਪਟ ਨੀ ਹੋਈ। ਓ ਵੀ ਲੇਟ ਹੋ ਗਈ ਸੀ ਤੇ ਐਪਸੈਂਟ ਲਗਾ ਤਾ। ਬਸ ਬਸ ਜੀ। ਬੁਰਾ ਤਾਂ, ਓਹੀ ਨਾ ਆਣ ਵਾਲੀ ਜਨਰੇਸ਼ਨ ਆਣ ਵਾਲੀ ਜਨਰੇਸ਼ਨ ਮੈਂ ਕੈਨੀ ਆ ਓ ਤੇ ਕੇ ਗੀ ਮੈਂ ਬਰਥ ਈ ਤਾਂਈ ਲੈਣਾ ਪੈਲੇ ਫੋਨ ਫੜਾਓ ਹੱਥ 'ਚ।
ਹਾਂਜੀ।
ਐ ਹਾਲ ਹੋ ਜਾਣਾ, ਫੋਨ ਨਾਲ ਬਹੁਤ ਬੁਰਾ ਹਾਲ ਫੋਨਾ ਦਾ। ਬੇੜਾ ਗਰਕ! ਫੋਨ ਪਿੱਛੇ ਬੱਚਿਆਂ ਦੀ ਲੈਂਗੁਏਜ ਵੀ ਚੇਂਜ ਹੋ ਗਈ ਏ। ਬੱਚੇ ਰਿਸਪੈਕਟ ਨੀ ਕਰਨਾ ਭੁੱਲ ਗਏ ਨੇ। ਹੂੰ, ਰਿਸਪੈਕਟ ਕਰਨਾ ਭੁੱਲ ਗਏ ਨੇ ਪੇਰੈਂਟਸ ਦੀ। ਉਂਝ ਬੱਚੇ ਸੇ ਫੋਨ ਦੇ ਦੋ ਤਾਂ ਚਾਰ-ਚਾਰ ਘੰਟੇ ਤਾਨੂੰ ਪਤਾ ਨੀ ਲੱਗੇਗਾ ਬੱਚੇ ਕਿੱਥੇ ਬੈਠੇ ਨੇ ਫੋਨ ਹਾਂ ਬਸ
ਕੱਪੜੇ ਲੈ ਕੇ ਦੋ, ਐ ਵਾਲੇ ਬੂਟ ਲੈ ਕੇ ਦੋ, ਜੋ ਕੁਝ ਦੇਖ
ਹਾਂ, ਜਿਹੋ ਜਿ ਵੀਡੀਓ ਦੇਖਨਗੇ ਉਹੋ ਜੀ ਹਰਕਤਾਂ ਕਰਨਗੇ। ਉਹੋ ਜਿਆਂ ਗੱਲਾਂ ਕਰਨਗੇ। ਸਾਡੇ ਵੀ ਹੈ ਛੋਟਾ ਬੱਚਾ ਫੋਨ ਵੇਖਦਾ ਏ ਫੇਰ ਓ ਕੁਛ ਵੀ ਗੱਲ ਕਰੋ ਨਾ ਓ ਏਥੇ ਦਿਮਾਗ ਤੇ ਉਂਗਲੀ ਲਗਾ ਨਾ ਫੇਰ ਕਏਗਾ ਆਈਡੀਆ।
ਹਾਂਜੀ ਐਸ
ਓ ਐ ਕੁਛ ਹਾਂ ਤਾ ਬੱਚਿਆਂ ਨੇ ਪਤਾ ਨੀ ਕਿੱਥੋਂ- ਕਿੱਥੋਂ ਗ ਲਾਸਟ ਵਿੱਚ ਸੋਚਦੇ ਨ। ਕਿਥੋਂ -ਕਿੱਥੋਂ ਸਿੱਖਦੇ ਗੱਲਾਂ ਬਾਅਦ ਚ ਯਾਦ ਆਂਦਾ ਓਹੋ ਐ ਤੇ ਸ਼ੋਰਟ ਫਿਲਮ ਦੇਖਦੇ ਨੇ ਉਦੇ ਚ ਸਿੱਖਦੇ ਨੇ ਸਬ ਕੁਛ
ਕੁਝ ਖਾਓ ਤਾਂ ਏਨਾਂ ਨੂੰ ਫੋਨ ਦਓ।
ਕਿਸ ਤਰ੍ਹਾ ਕੰਟਰੋਲ ਕਰੇ। ਪੇਰੈਂਟਸ ਵਾਸਤੇ ਬੜੀ ਵੱਡੀ ਪ੍ਰੋਬਲਮ ਬਨ ਗਈ ਫੋਨ ਫੋਨਾ ਬਗੈਰ ਲਾਈਫ ਵੀ ਹੈਨੀ।
ਪਿੱਛੇ ਜਾਏ ਜਾ ਰਏ ਨੇ ਬੱਚੇ ਪੜ੍ਹਨ ਵੱਲ ਧਿਆਨ ਨੀ ਹੁੰਦੇ।
ਨਾ ਫੋਨ ਦੇ ਦੋ ਕਾ ਖਾਏਂਗੇ, ਫੋਨ ਦੇ ਦੋ ਜਾਏਂਗੇ। ਫ਼ੋਨ ਦੇ ਦੋ ਬਾ ਹਰ ਗੱਲ ਤੇ ਫ਼ੋਨ ਏ ਤਾ ਕਿ ਬੱਚੇ ਨੂੰ ਕੈ ਦੋ ਨਾ ਆਓ ਤਾਡੀ ਗੁ ਤ ਕਰ ਦੀਏ ਫ਼ੋਨ ਦੇ ਦੋ ਤਬ
ਹਾਂਜੀ ਏਨਾਂ ਤੰਗ ਕਰਦੇ ਨੇ ਫ਼ੋਨ ਵੇਖਦੇ ਇਨਾਂ ਦੇ ਸਿਰ ਪੀੜ ਨ੍ਹੀ ਹੁੰਦੇ ਜਦੋਂ ਪੜ੍ਹਾਈ ਕਰਾਨ ਦੀ ਵਾਰੀ ਹੁੰਦੀ ਫ਼ੇਰ ਜੀ ਮੇਰਾ ਸਿਰ ਪੀੜ ਏ ਮੇਰਾ ਫਲਾਨਾ ਏ ਬਸ ਏਨਾ ਤੰਗ ਕਰਦੇ ਨੇ ਬੱ
ਫ਼ੋਨ ਦੇਖ ਲੋ ਤੇ ਇਨਾਂ ਨੂੰ ਦੋ ਘੰਟੇ ਪਤਾ ਨੀ ਕਿੱਥੇ ਜਾਨ, ਕਿੱਥੇ ਨਿਕਲਦੇ ਪੜ੍ਹਾਨ ਬੈਠੋ ਤੇ ਫ਼ਿਰ ਕੈਨਗੇ ਕਬਸੇ ਬੈਠੇ ਐਂ ਦੋ ਘੰਟੇ ਹੋ ਗਏ, ਦੋ ਘੰਟੇ ਹੋ ਗਏ ਕੀ ਕਰੈਸ ਸਮਝ ਨੀ ਆਂਦੀ ਪਈ ਐ ਤਾ ਬੜੀ ਵੱਡੀ ਪ੍ਰੋਬਲਮ ਬਨਗੀ ਕਿਸ ਤਰ੍ਹਾਂ ਅੱਜ ਕੰਟਰੋਲ ਕਰੀਏ ਓ ਆਈ ਸਾਈਡ ਕੁਛ ਵੀਕ ਹੋ ਗਈ ਏ ਮੇਰੇ ਵਾਲੇ ਦੀ ਤੇ ਹੁਣ ਕੱਲ ਕੈ ਰਿਆ ਸੀ ਮੰਮੀ ਮੇਰੀ ਨਾ ਆਂਖੋ ਮੇ ਦਰਦ ਹੋਤੀ ਹੈ ਫੇਰ ਮੈ ਹੁਨ ਕੀ ਤੈਨੂੰ ਚਸ਼ਮਾ ਨੰਬਰ ਵੱਧ ਗਿਆ। ਚੈੱਕ ਕਰਾਨੀ ਆ ਚ ਆਏ ਚਸ਼ਮੇ ਤਿੰਨ ਬਣਾ ਕੇ ਦਿੱਤੇ ਨੇ ਤਿੰਨੋਂ ਕੂਲ ਗੁੰਮ ਹੋ ਗਏ ਨੇ ਕੋ ਕਰਵਾਇਐ
ਹਾਂਜੀ, ਕੁਛ ਨਾ ਬੱਚਿਆਂ ਦੀ ਡਾਇਟ ਸਈ ਵੀ ਏ ਅੱਜ ਕੱਲ੍ਹ ਕੁਛ ਖਾਂਦੇ ਨੀ।
ਜੋ ਵੀਡੀਓ ਚ ਦੇਖਨਗੇ, ਦੇਖਨਗੇ ਐ ਚੀਜ ਬਨਾ ਕੇ ਦੋ ਸਾਨੂੰ ਓ ਖਾਨਾ
ਹਾਂਜੀ
ਦਾਲ ਸਬਜੀ ਨੀ ਖਾਂ ਖਾਣੀ ਹਾਂ ਦਾਲ ਸਬਜੀ ਖਾਣੀ ਨੀ ਕੋਈ ਸਬਜੀ ਨੀ ਖਾਣੀ ਕੋਈ ਦਾਲ ਨੀ ਖਾਣੀ ਰਾਜ ਮਾਂਹ, ਕੜੀ, ਛੋਲੇ ਬਣਾ ਦੋ ਬਸ ਐ
ਹਾਂਜੀ
ਐ ਚੀਜਾਂ ਰੋਜ ਬਨਦੀਆਂ ਨੀ
ਹਾਂਜੀ
ਹਰ, ਹਰ ਇੱਕ ਚੀਜ
ਅੱਖਾਂ ਤੇ ਜਆਦਾ ਅਸਰ ਹੁੰਦੈ, ਮੈਦੇ ਦੀਆਂ ਚੀਜਾਂ ਖਾਂਦੇ ਨੇ ਹੁੰਦਾ ਈ ਏ ਸਾਰੇ ਸ਼ਰੀਰ ਤੇ
ਹਾਂ, ਅੱਖਾਂ ਚ ਵੀ ਹੁੰਦਾ ਐ ਫਿ ਡਾਇਜੈਸਟੀ ਸਿਸਟਮ ਵੀ ਗੜਬੜਾ ਜਾਂਦੈ ਏਦੇ ਨਾਲ ਨਾ -ਨਾ
ਘਿਓ ਖਾਓ ਜਿਹਦੇ ਨਾਲ਼ ਤੁਹਾਨ ਤਾਕਤ ਮਿਲੇਗੀ ਅੱਖਾਂ ਨੂੰ ਵੀ ਤੁਹਾਨੂੰ ਮਿਲੇਗਾ
ਅੱਜ ਕੱਲ੍ਹ ਛੋਟੇ ਬੱਚੇ ਮੋਮੋਸ ਬੋਲਨਾ ਵੀ ਨ੍ਹੀਂ ਆਂਦਾ ਉਹ ਵੀ ਕਹਿੰਦੇ ਮੋਮੋ ਦੇ ਦੋ
ਮੈਨੂੰ ਤੇ ਛੋਟੇ ਛੋਟੇ ਬੱਚੇਆਂ ਨੂੰ ਦੇਖ ਕੇ ਡਰ ਲੱਗਦਾ ਵੇ ਚਸ਼ਮਾ ਲਗਾਇਆ ਹੁੰਦਾ ਬੱਚੇਆਂ ਨੇ
ਮੇਰੇ ਬੱਚੇਆਂ ਨੂੰ ਖੁਦ ਲੱਗਿਆਂ ਮੈਨੂੰ ਦੋਨੋਂ ਬੱਚੇਆਂ ਨੂੰ ਲੱਗ ਗਿਆ ਛੋਟੇ ਨ ਲੱਗਿਆ ਆ ਸੀ ਛੋਟੇ ਉਸ ਟੈਮ ਤੇ ਖ਼ੈਰ ਇਤਰ੍ਹਾਂ ਤੇ ਪਹਿਲੇ ਫ਼ੋਨ ਨਹੀਂ ਸੀ ਫ਼ੋਨ ਤੇ ਹੁਣ ਚਾਰ ਪੰਜ ਸਾਲ ਹੀ ਹੋ ਗਏ ਨੇ ਸਾਡੇ ਤੇ ਵੱਡੇ ਆਲੇ ਨੇ ਫ਼ੋਨ ਦੇ ਵੇਖ ਵੇਖ ਕੇ ਕਰ ਲਿੱਤੀ ਐ
ਹਾਂਜੀ। ਮੇਰੇ ਹੁਣ ਵੀ ਕਹਿੰਦੇ ਰਹਿੰਦੇ ਮੰਮੀ ਮੇਰਾ ਸਿਰ ਪੀੜ ਏ ਫ਼ੋਨ ਛੋੜਨਗੇ ਤੇ ਟੀ ਵੀ ਵੱਲ ਹੋ ਜਾਨਗੇ।
ਦੇਖੋਂ ਨਾ ਹੁਨ ਆਨ ਵਾਲੇ ਜੇਨਰੇਸ਼ਨ ਚ ਇਹ ਬੱਚੇ ਥੋੜ੍ਹੇ ਵੱਡੇ ਹੋ ਜਾਨਗੇ ਸਮਝ ਨੀ ਆਂਦੀ ਇਹਨਾਂ ਦੀ ਲਾਈਫ ਕੀ ਹੋਏਗੀ
ਕਿ ਕਿਸ ਤਰ੍ਹਾਂ ਕੰਟਰੋਲ ਆ ਨਾ
ਦਾ ਨਾ ਅੱਜ ਕੱਲ੍ਹ ਦੇਖਿਆਂ ਨੀ ਕਿੰਨੇ ਜਿੰਨੇ ਦੇਖੋਂ ਲਵ ਮੈਰਿਜ ਕਰਾ ਕੇ ਬਹਿ ਜਾਂਦੇ ਨੇ
ਹਾਂ ਉਹ ਵੀ ਛੱਡੋ ਕਈ ਵਾਰੀ ਕਈ ਬੱਚੇ ਹਾਂ ਉਹ ਤੇ ਉਹ ਤੇ ਚਲੋ ਹਾਲੀ ਤੱਕ ਤੇ ਬੋਹਤ ਗਲ ਪੈਂਦਾ ਕਿਉਂਕਿ ਸ਼ੋਰਟ ਵੀਡੀਓ ਹੀ ਇਹੋ ਜਿਆਂ ਨੇ। ਸਾਰੀ ਵੀਡੀਓ ਤੁਸੀਂ ਦੇਖਲਓ ਇਹੀ ਵੀਡੀਓ ਇਸ ਕੇ ਸਾਥ ਜਾ ਰਹੀ ਹੈ ਛੋਟੇ ਛੋਟੇ ਬੱਚੇ ਕਲਾਸ ਮੇ ਨਾਲ ਇਹ ਹੋ ਰਿਹਾ ਜੋ ਹੋ ਰਿਹਾ। ਉਸ ਨੇ ੳਸ ਕੋ ਕਿਸ ਕਰਾ ਉਸਨੇ ਯੇ ਕਰਾ ਉਸਨੇ ਵੋ ਕਰਾ ਤੇ ਬੱਚਿਆਂ ਦੇ ਗਲਤ
ਏਕ ਹੁੰਦਾ ਨਾ ਕੀਡਸ ਵਾਲਾ ਯੂਟਿਊਬ ਉਹ ਵੀ ਦਿੱਤਾ ਸੀ। ਉਹ ਨੀ ਵੇਖਨਾ ਇਹ ਦੇਖਨਾ
ਹਾਂ ਬਸ ਉਹ ਹਨ ਹੁਨ ਇਹਦੇ ਤੇ ਦੇਖੋ ਨਾ ਅਸੀਂ ਅੱਗੇ ਪਿਛ ਪਿੱਛੇ ਚਲੇ ਜਾਈਏ ਤੇ ਉੱਥੇ ਤਾਂ ਹਰ ਇੱਕ ਹਰ ਇੱਕ ਵੀਡੀਓ ਆਂਦੀ ਐ। ਅੱਜ ਕੱਲ ਕੀ ਕੁਛ ਨੀ ਹੈ ਗ਼ਲਤ ਵੀਡੀਓ ਵੀ ਆਂਦੀਆਂ ਨੇ ਕਿੰਨਾ ਕੰਟਰੋਲ ਕਰ ਨਹੀਂ ਦੇ ਕੇ ਤੇ ਗੁਜ਼ਾਰਾ ਨ
ਹਾਂਜੀ।
ਬਸ ਕੁਛ ਸਾਡੀ ਥੋੜ੍ਹੀ ਹੋ ਜਾਂਦੀ ਏ। ਅਸੀਂ ਥੋੜਾ ਅਪਨਾ ਸਿਰ ਦਰਦੀ ਘੱਟ ਕਰਨ ਆਸਤੇ ਬੱਚਿਆਂ ਨੂੰ ਫੋਨ ਦੇ ਦਿੰਨੇ ਆ। ਬੱਚੇ ਹੈਪਚੁਅਲ ਹੋ ਜਾਂਦੇ। ਬਸ ਬੱਚੇ ਹੈ ਬੜੀ ਪਰੇਸ਼ਾਨੀ ਬੋਤ ਵੱਡੀ ਸਮੱਸਿਆ
ਮੈਂ ਤੇ ਐ ਸੋਚ ਰਹੀ ਹਾਂ ਅ‌ ਬਈ ਇਹਨੂੰ ਫ਼ੋਨ ਛੁਡਵਾ ਕੇ ਜਿਵੇਂ ਸਕੂਲ ਜਾਂਦਾ ਕੁਛ ਐਕਟੀਵਿਟੀ ਚ ਪਾਦਾ ਮਤਲਬ ਫੋਨ ਲਏ ਨਾ ਬਿਲਕੁਲ ਵੀ
ਐ ਕਿਸੇ ਟਿਊਸ਼ਨ ਦਾਲ ਦਾਲ ਤੋ ਚਲੋ ਬੱਚਾ ਉੱਥੇ ਟਿਊਸ਼ਨ ਪੜ੍ਹਾਏ ਤੂੰ ਅੱਧੇ ਘੰਟੇ ਫੇਰ ਆ ਕੇ ਇੱਕ ਟਾਈਮ ਟੇਬਲ ਬਨਾ ਲੋ ਹਲੇ ਤੇ ਛੋਟਾ ਨਾ। ਟਾਈਮ ਟੇਬਲ ਬਨਾ ਦੋ ਕਿ ਇਤਨੇ ਟਾਈਮ ਬਸ ਯੇ ਟਾਈਮ
ਸਕੂਲ ਤੋਂ ਆਂਦੇ ਨਾ ਬਾਰਾਂ ਵਜੇ ਛੁੱਟੀ ਹੁੰਦੀ ਐ। ਇੱਕ ਦੋ ਘੰਟੇ ਰੈਸਟ ਕਰਕੇ ਫੇਰ ਕੋਈ ਖੇਲ ਇਚ ਦੇਖਾਂਗੀ।
ਹਾਂ ਕਿਸੇ ਗੇਮ ਚ ਪਾ ਦੋ ਯਾ ਟਿਊਸ਼ਨ ਤੇ ਪਾ ਦੋ ਕਿ ਬੱਚੇਆਂ ਦਾ ਕੀ ਕੀ ਹਾਂ ਕਿਉਂਕਿ ਬੱਚਾ ਦੋ ਤਿੰਨ ਘੰਟੇ ਉਥੇ ਲਾਏਗਾ ਨਾ ਉਹਦਾ ਮਾਈੰਡ ਥੋੜਾ ਥੋੜਾ ਮਾਇੰਡ ਫਰੈਸ਼ ਹੋਏਗਾ ਹਨਾ ਇਹਦੇ ਨਾਲ ਮਾਇੰਡ ਅਸੀਂ ਮੋਬਾਇਲ ਦੇ ਨਾ ਮੋਬਾਈਲ ਨਾਲ ਮਾਇੰਡ ਫਰੈਸ਼ ਨੀ ਹੁੰਦਾ ਉਲਟਾ ਮਇੰਡ ਖਰਾਬ
ਥੋੜਾ ਫੋਨ ਛੋੜਨਗੇ ਨਾ ਥੋੜਾ ਸੁਭਾਅ ਵੀ ਇਹਨਾਂ ਦਾ ਚੇਂਜ ਹੋਏਗਾ। ਚਿੜਚਿੜੇ ਹੋਏ ਰਹਿੰਦੇ ਨੇ ਬੱਚੇ।
ਸਾਰੇ ਹੀ ਸਭ ਦਾ ਹੀ ਇਹੋ ਹਾਲ ਏ ਚਿੜਚਿੜੇ ਫ਼ੋਨ ਖੋ ਲਉ ਤੇ ਲੜਾਈ ਫੋਨ ਦੇ ਕੇ ਰੱਖੋ ਤੇ ਬਹੁਤ ਖੁਸ਼ ਫੋਨ ਤੁਸੀਂ ਲੈ ਲੋ ਤੇ ਲੜਾਈ ਸਭ ਦਾ ਹੀ ਜੁਆਕ ਛੋਟੇ ਵੱਡੇ ਸਭ ਦਾ ਇਹ ਇਹ ਬਿਲਕੁਲ ਠੀਕ ਐ। ਤੁਸੀਂ ਇਹਨੂੰ ਕਿਸੇ ਗੇਮ ਗੂਮ ਚ ਪਾਾਲੋ
ਹਾਂਜੀ
ਤੇ ਦੋ ਤਿੰਨ ਘੰਟੇ ਉੱਥੇ ਲਗਾਏਗਾ। ਫਿਰ ਬੱਚਾ ਉੱਥੋਂ ਥੱਕ ਕੇ ਆਏਗਾ। ਆਪਣੇ ਆਪ ਥੋੜਾ ਸੋਚੇਗਾ ਰੈਸਟ ਕਰਨ ਦੀ ਕੋਸ਼ਿਸ਼ ਕਰੇਗਾ। ਰੈਸਟ ਕਰੇਗਾ ਸੌ ਜੇ ਗਾ ਬੱਚਾ ਜਲਦੀ
ਹੀ ਆ ਬਸ ਤੁਸੀਂ ਦੱਸੋ ਕੁੱਛ ਸਲਾਹ ਦੋ ਕਿਹਦੇ ਚ ਪਾਵਾਂ ਮੈਂ
ਦੋਤਰੇ ਨਾ ਇਹਨੂੰ ਕਿਸੇ ਗੇਮ ਚ ਹੀ ਪਾਓ।
ਹਾਂਜੀ
ਕਿਸੇ ਗੇਮ 'ਚ ਅਜ ਕੱਲ ਬੜੀ ਗੇਮ ਕਿ ਜਿਸ ਗੇਮ 'ਚ ਬੱਚੇ ਨੂੰ ਇੰਟਰਸਟ ਹੈ ਛੋਟੇ ਹੁੰਦੇ ਤੇ ਪਾ ਦੋ। ਕਿਸੇ ਕੋਈ ਕਲੱਬ ਅੱਜ ਕੱਲ੍ਹ ਤੇ ਜਗ੍ਹਾ ਜਗ੍ਹਾ ਕਲੱਬ ਬਣੇ ਨੇ ਕਿਸੇ ਕਲੱਬ ਚ ਕੋਈ ਗੇਮ ਚ ਪਾ ਦੋ
ਹਾਂਜੀ
ਪਹਿਲੇ ਸਕੂਲ ਟੀਚਰ ਨੂੰ ਕਹੋ ਕਿਸੇ ਗੇਮ ਚ ਦੇਖੋ। ਕਿਸੇ ਬੱਚੇ ਦਾ ਕਿੱਥੇ ਇੰਟਰਸਟ ਜਿਸ ਚੀਜ਼ ਚ ਬੱਚੇ ਦਾ ਇੰਟਰਸਟ ਉਥੇ ਇਹਨੂੰ ਗੇਮ ਚ ਪਾਲੋ।
ਹਾਂਜੀ ਮੈਂ ਸੋਚ ਰਹੀ ਹਾਂ ਮੈਂ ਕਿਹਾ ਐਵੇਂ ਤੇ ਵਿਗੜ ਜਾਣਗੇ। ਬੱਚੇ ਫੋਨ ਦੇਖ ਦੇਖ ਕੇ ਬੁਰਾ
ਬੱਚਿਆਂ ਦਾ ਨੇਚਰ ਬਹੁਤ ਗਲਤ ਹੋ ਰਿਹਾ ਇਸ ਤਰ੍ਹਾਂ
ਇੱਕ ਟਾਈਮ ਦੇ ਹਿਸਾਬ ਨਾਲ ਫੋਨ ਠੀਕ ਰਹਿੰਦਾ ਥੋੜ੍ਹਾ ਮਤਲਬ ਵੱਡਾ ਹੁੰਦਾ। ਬੱਚਾ ਅੱਠਵੀਂ ਨੌਵੀਂ ਜਾਂ ਦਸਵੀਂ ਤੱਕ
ਚਾਹੇ ਬਾਰਾਂ ਇੱਕ ਵਜੇ ਸਕੂਲ ਤੋਂ ਆਏਗਾ। ਥੋੜਾ ਰੈਸਟ ਕਰੇਗਾ ਇੱਕ ਦੋ ਘੰਟਾ ਫੇਰ ਅਸੀਂ ਉਨੂੰ ਗੇਮ ਚ ਪਾਵਗੇ। ਦੋ ਤਿੰਨ ਦੋ ਢਾਈ ਘੰਟੇ ਉੱਥੇ ਲਾ ਆਏਗਾ ਬੱਚਾ। ਘਰ ਆ ਕੇ ਤੇ ਬੱਚੇ ਨੇ ਵੈਸੇ ਥੱਕ ਜਾਣਾ। ਚਲੋ ਫੇਰ ਪੰਦਰਾਂ ਮਿੰਟ ਪੰਦਰਾਂ ਵੀਹ ਮਿੰਟ ਅੱਧਾ-ਘੰਟਾ ਮੋਬਾਇਲ ਲੈ ਲਵੇ ਲੇਣਾ ਤਾਂ ਕੋਈ ਗੱਲ ਨਹੀਂ
ਹੋ ਗਿਆ ਪਹਿਲੇ ਤੇ ਫੋਨ ਘਰ ਚ ਕਿਸੀ-ਕਿਸੀ ਕੋਲ ਹੁੰਦਾ ਸੀ ਅੱਜ ਕੱਲ ਤੇ ਸਾਰੇ
ਤੇ ਮੈਂ ਕਿਹਾ ਜਿੰਨੇ ਮੈਂਬਰ ਉਹਨੇ ਫੋਨ
ਘਰ ਦੇ ਸਾਰੇ ਮੈਂਬਰ
ਹਾਂ ਇੱਕ ਨੇ ਨੀ ਦਿੱਤਾ ਮੰਮੀ ਨੇ ਨਈ ਦਿਤਾ ਪਾਪਾ ਦਾ ਲੈ ਲਉ ਪਾਪਾ ਨੇ ਨੀ ਦਿੱਤਾ ਚਾਚੂ ਦਾ ਲੈ ਲਉ ਚਾਚੂ ਨੇ ਨਈ ਦਿੱਤਾ ਦਾਦੂ ਦਾ ਲੈ ਲਉ
ਅੱਜ ਕੱਲ੍ਹ ਉਹ ਕੀ ਪੈੜ ਚੱਲ ਰਹੇ ਨੇ ਬੱਚਿਆਂ ਦੇ ਬਸ ਵੇਖੋ ਵੇਖੀ ਉਹ ਕਹਿੰਦੇ ਨੇ ਉਹ ਲੈ ਲਓ
ਬਸ ਨਾ-ਨਾ ਇਹਦਾ ਇਉ ਸਲਿਊਸ਼ਨ ਹੈ ਤੁਸੀਂ ਇਹਨੂੰ ਬਿਜੀ ਰੱਖੋ ਬਿਜੀ ਤਾਂ ਹੀ ਰਹੇਗਾ ਸਕੂਲੋਂ ਆ ਕੇ ਥੋੜਾ ਵਰਕ ਕਰਾਓ ਥੋੜਾ ਰੈਸਟ ਤੇ ਕਰਾਓ ਤੇ ਕਿਸੇ ਗੇਮ ਵੇਮ ਚ ਪਾ ਦੋ ਉਹ ਸਭ ਨਾਲ ਬੈਸਟ ਹੈ।
ਹਾਂਜੀ ਮੈਂ ਸੋਚ ਰਹੀ ਆ ਬਸ
ਹਾਂ ਨਹੀਂ ਜਲਦੀ ਕਰਲਓ ਕੀ ਪਤਾ ਫਿਰ ਅੱਗੇ ਅੱਗੇ ਜਾ ਕੇ ਫਿਰ ਹੈਬਿਟ ਪੈ ਜਾਏਗੀ ਜਿਆਦਾ ਮੋਬਾਇਲ ਦੀ ਤੇ ਘਰੋਂ ਨਿਕਲਣਗੇ ਬ ਚਲੋ ਚਲੋ ਬੈਸਟ ਰਹੇਗਾ ਬੱਚਿਆਂ ਵਾਸਤੇ
ਹਾਂਜੀ ਥੋੜ੍ਹਾ ਖੇਲ ਕੁੱਦ ਕਰਾਂਗੇ ਨਾ ਰੈਸਟ ਮਿਲੇਗਾ ਥੋੜ੍ਹਾ ਇਹਨਾਂ ਦੀ ਹਾਈਟ ਵਿੱਚ ਵੀ
ਸਟਰੋਂਗ ਹੋਣਗੇ ਮੈਂਟਲੀ ਵੀ ਸਟਰੋਂਗ ਹੋਣਗੇ ਉਹਦੇ ਨਾਲ। ਤੇ ਮੋਬਾਇਲ ਤੋਂ ਆਪੇ ਦੂਰ ਹੋ ਜਾਣਗੇ ਹਾਂ ਹਾਈਟ ਵੀ ਵੱਧ ਜਾਏਗੀ। ਨੇਚਰ ਵੀ ਚੇਂਜ ਹੋਗਾ ਕਿਉਂਕਿ ਫਰੈਂਡ ਸਰਕਲ ਬਣ ਜਾਏਗਾ ਬੱਚਿਆਂ ਦਾ ਉਦੋ ਟੀਚਰ ਵੀ ਮਿਲ ਜਾਣਗੇ ਫ੍ਰੇਂਡ ਸਰਕਲ 'ਚ
ਸਾਰਾ ਦਿਨ ਤੇ ਫੋਨ 'ਚ ਲੱਗੇ ਰਹਿੰਦੇ
ਬੱਸ ਹ ਕੀ ਕਿਸੇ ਨਾਲ ਖੇਲਦੇ ਨੀ ਬੱਚੇ ਨੂੰ ਖੇਲਣੇ ਭੁੰਨ ਗਏ ਨੇ। ਪਹਿਲੇ ਬੱਚੇ ਦੋ-ਦੋ ਚਾਰ-ਚਾਰ ਘੰਟੇ ਬਾਹਰ ਖੇਲਦੇ ਰਹਿੰਦੇ ਸੀ। ਹੁਣ ਦੇ ਬੱਚੇ ਖੇਲਣਾ ਹੀ ਭੁੱਲ ਗਏ। ਬਚੇ ਖੇਲਣਾ ਪਤਾ ਹੀ ਨੀ ਕੀ ਚੀਜ਼ ਹੈ। ਖੇਲਣ ਦਾ ਪਤਾ ਹੀ ਨਹੀ ਪਹਿਲੇ ਲੋਕੀ ਬੱਚੇ ਗਲੀ ਹਾਂਜੀ-ਹਾਂਜੀ ਚਲੋ ਤੁਸੀਂ ਦੇਰ ਮੈਂ ਕੋਈ ਮੈਨੂੰ ਮਿਲੇਗਾ ਨਾ, ਕੋਈ ਕਲੱਬ ਸੈਂਟਰ ਮੈਂ ਤੁਆਨੂੰ ਦੱਸਾਂਗੀ ਬੱਚੇ ਵਾਸਤੇ ਹੈਨਾ। ਹਾਂ-ਹਾਂ ਜ਼ਰੂਰ ਦੱਸਾਂਗੇ ਮੈਂ ਪਤਾ ਫੇਰ ਹਾਂਜੀ ਠੀਕ ਐ ਸਾਸੀ ਕਾਲ।
ਸਸ